ਹੈਲੋ। ਮੈਡਮ ਸਤਿ ਸ਼੍ਰੀ ਅਕਾਲ, ਹੈਲੋ ਮੈਡਮ ਸਤਿ ਸ੍ਰੀ ਅਕਾਲ।
ਹੈਲੋ।
ਹੈਲੋ- ਹੈਲੋ, ਮੈਡਮ ਸਤਿ ਸ਼੍ਰੀ ਅਕਾਲ, ਮੈਮ ਵਧੀਆ ਤੁਸੀਂ ਦੱਸੋ। ਹਾਂਜੀ ਮੈਡਮ ਵਧੀਆ, ਤੁਸੀਂ ਦੱਸੋ ਕੀ ਕਰਦੇ ਸੀ।
ਬ ਅਸੀਂ ਫਰੀ ਸੀ ਤੁਸੀਂ।
ਹਾਂਜੀ ਅਸੀਂ ਵੀ ਮੈਡਮ ਫਰੀ, ਸੀਗੇ ਹੋਰ ਤੁਸੀਂ ਕਿਵੇਂ ਹੋ।
ਤੁਸੀਂ।
ਹਾਂਜੀ, ਮੈਡਮ ਚਾਹ ਪੀਲੀ।
ਤੁਸੀ ਚਾਹ ਪੀਲੀ‌।
ਹਾਂਜੀ ਹਾਂ ਮੈਡਮ ਪੀ ਲੀ।
ਅੱਛਾ ਵਧੀਆ- ਵਧੀਆ, ਵੈਸੇ ਹੁਣ ਦੇਖੋ ਗਰਮੀ 'ਚ ਚਾਹ ਲੋਕ ਗੱਟੇ ਪੀਂਦੇ ਨੇ।
ਹਾਂਜੀ ਮੈਡਮ -ਹਾਂਜੀ।
ਹੈਨਾ।
ਵੀ ਜਿਹਨਾਂ ਨੂੰ ਆਦਤ ਹੈ ਉਹੀ ਪੀਂਦੇ ਨੇ। ਜਿਵੇਂ ਅੱਜ ਕੱਲ੍ਹ ਦੇਖ ਲਓ, ਨਿੰਬੂ ਪਾਣੀ ਬਣਾਉਣ ਲੱਗ ਗਏ ਸੀ। ਕੈਸ਼ ਹਾਂਜੀ ਹਾਂ।
ਹਾਂਜੀ -ਹਾਂਜੀ, ਅੱਜ ਕੱਲ੍ਹ ਤਾਂ ਦੇਖੋ ਇਕ। ਮੈਮ ਮੈਂ ਤਾਂ ਪੀਂਦੀ ਨੀ ਮੈਨੂੰ ਤਾਂ ਆਦਤ ਹੀ ਨੀ, ਹੈਗੀ ਪੀਂਣ ਦੀ। ਹਾਂਜੀ ਮੈਂ ਨੀ ਪੀਂਦੀ ਹੈਗੀ ਤੁਸੀਂ ਪੀਂਦੇ ਹੋ ਹਨਾ।
ਹਾਂਜੀ ਮੈਡਮ ਅਸ।
ਜਿਵੇਂ ਹੁਣ ਚਾਹ ਦੀ ਗੱਲ ਲਗਾ ਲਓ, ਦੇਖੋ ਇੰਨੀ ਗਰਮੀ 'ਚ ਕੌਣ ਪੀਂਦਾ, ਚਾਹ ਅੱਜ ਕੱਲ੍ਹ ਵੀ ਚਲੋ ਪੀਣ ਵਾਲੇ। ਪੀਂਦੇ ਵੀ ਨੇ ਜਿਵੇਂ ਹੁਣ ਦੇਖੋ ਮੈਨੂੰ, ਬਿਲਕੁਲ ਆਦਤ ਨੀ ਮੈਂ ਅੱਜ ਤੱਕ ਕਦੇ ਵੀ ਚਾਹ ਨਹੀਂ ਪੀ। ਤੀ।
ਅੱਛਾ ਮੈਮ ਸਿਆਲਾ 'ਚ ਵੀ ਨੀ ਪੀਂਦੇ ਮੈਮ।
ਨਾਜੀ - ਨਾਜੀ ਮੈਂ ਨੀ। ਕਦੇ ਵੀ ਪੀਤੀ ਹੈਗੀ ਦੁੱਧ ਤੇ ਚਾਹ ਨਾ ਜੀ ਨਵੇਂ। ਚਾਹ ਪੀਤੀ ਨਾ ਦੁੱਧ ਵਗੈਰਾ ਕਦੇ।
ਹਮ, ਅੱਛਾ ਮੈਮ।
ਹਾਂਜੀ -ਹਾਂਜੀ, ਜਿਵੇਂ ਹੁਣ ਲਗਾ ਲਓ ਵੀ ਅਸੀਂ ਚਲੋ ਮੈਂਗੋ ਸ਼ੇਕ ਜਾਂ ਬਨਾਨਾ ਸ਼ੇਕ ਬਣਾ ਲੈਂਦੇ ਹਾਂ। ਜਿਆਦਾ ਗਰਮੀਆਂ 'ਚ।
ਹਾਂਜੀ ਹਾਂ।
ਪਤਾ ਹੀ ਆ ਦੇਖੋ, ਗਰਮੀਆਂ 'ਚ ਤਾਂ ਨਿੰਬੂ ਪਾਣੀ ਹੋ ਗਿਆ ਸਕੈਸ ਹੋ ਗਿਆ। ਏ ਚੀਜ਼ਾਂ ਜੇ ਆਪਾਂ ਕੋਲਡਰਿੰਕ ਵੀ। ਪਿੰਨਿਆਂ ਤੇ ਘੋ ਵੀ ਜਾਦਾ ਖ਼ਰਾਬ ਕਰਦਾ ਆਪਾਂ ਨੂੰ।
ਹਾਂਜੀ ਹੈ ਮੈਮ ਕੈਮੀਕਲ ਦੇ ਨਾਲ ਕਿੰਨਾ ਜਾਦੇ ਔ ਭਰਿਆ ਹੁੰਦਾ ਔਦੇ ਵਿੱਚ। ਚ ਗੈਸਿਸ ਵਗੈਰਾ ਪਾ ਕੇ।
ਹਾਂਜੀ, ਵੀ ਦੇਖੋ ਘੱਟੇ ਪੀਣਾ ਚਾਈਦਾ ਆਪਾਂ ਹਾਂਜੀ।
ਸੇਹਤ ਨੂੰ ਵੀ ਕਿੰਨਾ ਖ਼ਰਾਬ ਕਰਦਾ, ਜਿਵੇਂ ਹੁਣ ਮੈਂਗਲ, ਤੁਸੀਂ ਮੈਡਮ ਕੈ ਰੇ ਔ ਮੈਗੋ। ਮੈਗੋਸ਼ੇਕ ਜਾਂ ਬਨਾਨਾ ਸ਼ੇਕ ਕਿੰਨਾ ਸੇਹਤ ਲਈ ਵਧੀਆ।
ਹਾਂਜੀ, ਹੁਣ ਦੇਖੋ ਏ ਹੈ ਬੀ ਦੇਖੋ, ਆਪਾਂ ਬਾਹਰੋਂ ਬਨਾਨਾ ਸ਼ੇਕ ਦਾ ਜੇ ਕੱਪ ਪੀਨੇ ਆ ਦੇਖੋ, ਆਪਾਂ ਨੂੰ ਸੱਠ ਸੱਤਰ ਤੋਂ ਘੱਟ। ਨਹੀਂ ਦਿੰਦਾ ਨੋਰਮਲ ਵਾਲਾ ਦੇਖੋ, ਜੇ ਤਾਂ ਦੇਖੋ। ਆਪਾਂ ਵਧੀਆ ਕਿਸੇ ਉਸ ਤੇ ਪੀਨੇ ਆ ਫਿਰ ਤਾਂ ਔ ਸੌ ਤੋਂ ਪਲਾੱਸ ਈ ਹੁੰਦਾ।
ਹਾਂਜੀ, ਜੇ ਆਪਾਂ ਡਰਾਈ ਫਰੂਟ ਵਗੈਰਾ ਪਵਾ ਕੇ ਸਾਰਾ ਕੁਛ। ਚੈਰੀ ਵਗੈਰਾ, ਤਾਂ ਔ ਬੋ ਤ ਮੈਂਗਾ ਪੈਂਦਾ ਜੇ ਅਪਾਂ। ਘਰੇ ਦੇਖੋ ਸੌ ਦੇ ਵੀ ਕੇਲੇ ਲੇਔਣਾ ਤਾਂ ਸਾਰਾ ਟੱਬਰ ਪੀ ਲੂਗਾ।
ਹਾਂਜੀ -ਹਾਂਜੀ, ਫੇਰ ਦੇਖੋ ਔ ਚੱ ਅਪਾ ਏਆ ਵੀ ਜੇ ਤਾਂ ਆਪਾਂ ਨੇ ਕਿਥੇ ਚਲੋ ਸਮਾਨ ਲਿਆਣਾ ਹੋਇਯਾ। ਫੇਰ ਤਾਂ ਆਪਾਂ ਪਾ ਲੈਂਣੇੇ ਹਾਂ, ਥਾਨੂੰ ਪਤਾ ਈ ਅੱਜ- ਕੱਲ ਏਨਾ ਮੈਂਗਾ ਸਮਾਨ ਕੌਣ ਪਾਊਗਾ। ਚਲੋ ਚੈਰੀ ਮੰਨੇ ਆ ਇੱਕ ਚਲੋ ਹੈ ਤਾਂ ਚੈਰੀ ਵੀ ਮੈਂਗੀ ਆ। ਪਰ ਚਲੋ ਏ ਆ ਵਿ ਚੈਰੀ ਆਪਾਂ ਪਾ ਲੈਨੇ ਆ ਨੋਰ
ਹਾਂਜੀ-ਹਾਂਜੀ ਜਿਵੇਂ ਆਪਾਂ ਪੈਕੇਟ ਲੇਔਨੇ ਆ ਪੰਜਾਹ ਸੱਠ ਰੁਪਏ ਦੇ ਪੈਕੇਟ ਆ ਕੇ ਐਨੀ ਪੈ ਜਾਂਦੀ ਆ।
ਹਾਂਜੀ-ਹਾਂਜੀ ਵੀ ਚੈਰੀ ਦਾ ਕੋਈ ਐਡਾ ਸੀਨ ਨੀ ਹੈਗਾ ਵੀ ਚਲੋ ਚੈਰੀ ਤਾਂ ਨੋਰਮਲ ਆ ਵੀ ਅ ਪਾਂ ਲੇ ਕੇ ਆ ਸਕਦੇ ਆ।
ਹਾਂਜੀ ਹਾਂ ਨਾਲੇ ਉੱਪਰ ਮੈਮ ਪਾ ਕੇ ਵਧੀਆ ਟੇਸਟ ਚਲੋ ਵਧੀਆ ਔਂਦਾ।
ਹਾਂਜੀ-ਹਾਂਜੀ ਜਾਂ ਹੋਰ ਚੀਜ਼ਾਂ ਲਗਾ ਲੋ ਦੇਖੋ ਕਿੰਨੀਆਂ ਚੱਲ ਰੀਆ ਨੇ ਅੱਜ ਕੱਲ੍ਹ ਤਾਂ। ਸਕੈਸ਼ ਦੀ ਅਪਾਂ ਗੱਲ ਸਕੈਸ਼ ਏ ਲਗਾ ਲੋ ਘਰਾਂ ਨੋਰਮਲ ਤਰੀਕੇ ਨਾਲ ਬਣ ਜਾਂਦਾ ਦੇਖੋ।
ਹਾਂਜੀ ਹਾਂ ਤੁਸੀਂ ਏ ਦੇਖੋਗੇ ਮੈਂਮ ਬਾਜ਼ਾਰਾਂ ਚ ਕਿੰਨੇ ਤਰ੍ਹਾਂ ਦੇ ਸਕੈਸ ਦੀ ਬੋਤਲ ਮੈਂਗੋ ਸ਼ੇਕ
ਤੁਸੀਂ ਏ ਵੀ ਦੇਖਿਆ ਹੋਣਾ ਦੇਖੋ ਸਕੈਸ ਕਈ ਲੋਕ ਦੁੱਧ ਨੀ ਪਾਂਦੇ ਐਵੇਂ ਪੀ ਲੈਂਦੇ ਨੇ।
ਹਾਂਜੀ ਹਾਂ ਮ ਬਸ ਮਿੱਠਾ ਪਾਣੀ, ਵਿੱਚ ਤਾਂ ਮਿੱਠੇ ਜੇ ਪਾਣੀ ਚੇ ਘੋਲ ਕੇ ਪੀ ਲੈਂਦੇ ਨੇ।
ਹਾਂਜੀ-ਹਾਂਜੀ ਦੇਖੋ ਪਰ ਵੈਸੇ ਔਦਾ ਤਾ ਦੇਖੋ ਕੀ ਟੇਸਟ ਆਂਦਾ ਹੋਣਾ ਹਨਾ?
ਹਾਂਜੀ ਹਾਂ ਔਦਾ ਨੀ ਟੇਸਟ ਔਂਦਾ ਮੈਮ।
ਔਦਾ ਤਾਂ ਦੇਖੋ ਕੀ ਟੇਸਟ ਆਣਾ, ਜਦ ਦੁੱਧ ਏ ਨੀ ਪੈਣਾ ਔ ਦੇ ਸ ਅ ਔ-ਔਹ ਕਲਰ ਦਾ ਈ ਕਲਰ ਵੀ ਵੈਸੇ ਕਿੱਦਾ ਚਲੋ ਸਮੈਲ ਜੀ ਨੀ ਆਂਦੀ ਇਕੱਲੀ ਸਕੈਚ ਦੀ? ਏ ਵੀ ਤਾਂ ਹੋ ਸਕਦਾ।
ਹਾਂਜੀ ਹਾਂ, ਹੁਣ ਜਿਵੇਂ ਸਕੈਸ ਦੇਖੀਏ ਆਪਾਂ ਕਿੰਨੇ ਤਰ੍ਹਾਂ ਦਾ ਆ ਗਿਆ ਮੈਮ। ਤੁਸੀਂ ਦੇਖੋਗੇ ਬਜ਼ਾਰ ਚ। ਤੇ ਦੇਖੋ ਮੈਂਗੋ ਦਾ ਆਜੂਗਾ ਫਲੇਵਰ, ਲੀਚੀ ਦਾ ਆਜੂ ਜਾ ਚੈਰੀ ਦਾ।
ਹਾਂਜੀ-ਹਾਂਜੀ, ਦੇਖੋ ਕਿੰਨੇ ਫਲੇਵਰ ਹੋਗੇ, ਕਿੰਨਾ ਈ ਔਹ ਹੋ
ਹਾਂਜੀ ਹਾਂ, ਐਪਲ ਫਲੇਵਰ, ਔਰੇਂਜ ਸਾਰੇ
ਹਾਂਜੀ ਹੋਅ ਔਹੀ ਆ ਵੀ ਜਦੋਂ ਅ ਆਪਾਂ ਕਿਸੇ ਔ ਤੇ ਜਾਂਨੇ ਆ ਆਪਾਂ ਕਿਸੇ ਰੈਸਟੋਰੈਂਟ ਤੇ ਤਾਂ ਦੇਖੋ ਆਪਾਂ ਨੂੰ ਤਾਂ ਦੇਖੋ ਸ਼ੇਕ ਵਗੈਰਾ ਕੋਈ ਵੀ ਲੇਲੋ ਜਲ -ਗਲ ਗੰਨੇ ਦਾ ਰੱਸ ਪਰ ਗੰਨੇ ਦਾ ਰਸ ਏਹ ਆ ਵੀ ਦੇਖੋ ਆਪਾਂ ਨੂੰ ਕਿੰਨੀ ਪਿਆਸ ਲਗਾ ਦਿੰਦਾ।
ਹਾਂਜੀ ਹਾਂ, ਮੈਮ ਬੋਤ ਪਿਆਸ ਲੱਗਦੀ ਆ ਏਦੇ ਨਾਲ, ਹਲੇੇ ਮੈਮ ਮੈਂਗੋ ਸ਼ੇਕ ਨਾਲ ਏਨੀ ਪਿਆਸ ਨੀ ਲੱਗਦੀ।
ਹਾਂਜੀ-ਹਾਂਜੀ ਮੈਂਗੋ ਸ਼ੇਕ ਨਾਲ ਨੀ ਜਿਵੇਂ ਹੁਣ ਆਪਾਂ ਬਾਹਰ ਜਾਂਦੇ ਕਈ ਵਾਰੀ ਵੈਸੇ ਤਾਂ ਦੇਖੋ ਹਰ ਇੱਕ ਬੰਦਾ ਬੋਟਲ ਪਾਣੀ ਦੀ ਲੇ ਕੇ ਹੀ ਤੁਰਦਾ ਘਰੋਂ ਕਿਉਂਕਿ ਪਤਾ ਵੀ ਗਰਮੀ ਐਨੀ ਆ ਆਪਾਂ ਨੂੰ ਕੋਈ ਕਦੋਂ ਵੀ ਪਿਆਸ ਲੱਗ ਸਕਦੀ ਆ ਹਨਾ ਏ ਨਾ ਸੋਚੋ ਕੀ ਆਪਾਂ ਨੂੰ ਓਥੇ ਪਾਣੀ ਮਿਲਜੂਗੇ।
ਮਾਸ ਹਟ ਦੇ
ਹੁਣ ਜਿਵੇਂ ਬੱਸ ਚੱਲਦੀ ਆ ਆਪਣਾ ਲੰਬਾ ਸਫ਼ਰ ਹੋਵੇ ਤੇ ਫੇਰ ਆਪਾਂ ਉੱਤਰ ਨੀ ਨਾ ਸਕਦੇ। ਕਿਤੇ ਬ ਬੱਸ ਖੜੇ ਈ ਨਾ ਰਸਤੇ 'ਚ ਮੰਨਲੋ ਆਪਾਂ ਨੂੰ ਪਿਆਸ ਲੱਗ ਜੇ। ਪਰ ਏ ਆ ਵੀ ਜਿਵੇਂ ਹੁਣ ਮੈਂ ਇੱਕ ਦਿਨ ਗਈ ਸੀ ਦੇਖਲੋ ਬਾਜ਼ਾਰ ਦੇ ਵਿੱਚ ਚਲੋ ਮੈਂ ਸ਼ੈਰ ਚਲੀ ਗਈ ਸੀ ਕੰਮ ਸੀ ਤੇ ਮੇਰੀ ਉਸੇ ਬਥ ਬੱਸ ਚਲੀ ਗਈ ਮੇਰੀ ਬੱਸ ਫਿਰ ਤਿੰਨ ਘੰਟੇ ਬਾਦ ਆਣੀ ਸੀ। ਮੈਨੂੰ ਬੈਠਣਾ ਪਿਆ ਨਾ ਉੱਥੇ ਕੋਈ ਬੈਠਣ ਦੀ ਜਗ੍ਹਾ ਸੀ ਤੇ ਮੈਂ ਓਹਨੂੰ ਜਰਾ ਕੋਟਲ ਵੀ ਨੀ ਲੈ ਕੇ ਗਈ ਮੈਨੂੰ ਤਾਂ ਏ ਸੀ ਵੀ ਮੈਂ ਜੇੜੀ ਬੱਸ 'ਚ ਜਾਊਗੀ ਵੀ ਓ ਵੀਹ ਪੱਚੀ ਮਿੰਟ ਖੜੂਗੀ ਉਸੇ 'ਚ ਵਾਪਸ ਆ ਜੂਗੀ।
ਹਾਂਜੀ।
ਓਹ ਬਸ ਨਿਕਲ ਗੀ ਮੇਰੀ, ਤੇ ਮੈਨੂੰ ਪਿਆਣੀ ਦੀ ਪਿਆਸ ਐਨੀ ਲੱਗੀ ਮੈਨੇ ਸੋਚਿਆ ਵੀ ਲੈ ਮੈਂ ਵੀਹ ਰੁਪਏ ਦੀ ਪਾਣੀ ਦੀ ਬੋ ਐਪਲ ਕੀ ਲਊਗੀ ਹਨਾ ਵੀ ਚਲ ਮੈਂ ਕੋਲਡ ਡਰਿੰਕ ਏ ਲੈ ਲੈਨੀ ਆ ਵੀ ਓਹ ਵੀ ਚਾਲੀ ਰੁਪਏ ਦਾ। ਤੇ ਫੇਰ ਦੇਖ ਲਓ ਪਿਆਸ ਤਾਂ ਮੈਨੂੰ ਪਾਣੀ ਦੀ ਸੀ ਐਨੀ ਜਾਦਾ।
ਹਾਂਜੀ ਹਾਂ
ਮੈਨੇ ਤਾਂ ਨੀ ਲਿਆ ਪਰ ਪੈਲਾਂ ਪੈਲਾਂ ਮੈਨੂੰ ਏ ਹੋ ਗਿਆ ਵੀ ਚਲ ਮੈਂ ਮੈਂਗੋ ਸੇਕ ਈ ਪੀ ਲੈਣੀ ਆ ਮੈਨੂੰ ਫੇਰ ਏ ਹੋਗਿਆ ਵੀ ਡੇਢ ਘੰਟੇ ਦਾ ਸਫ਼ਰ ਆ ਵੀ ਮੈਨੂੰ ਫੇਰ ਪਿਆਸ ਲੱਗ ਜਾਣੀ ਆ। ਹਨਾ ਵੀ ਚੱਲ ਮੈਂ ਕੋਲਡ ਡਰਿੰਕ ਏ ਪੀ ਲੇ ਲੈਨੀ ਆ ਚਲੋ ਓ ਥੋੜਾ-ਥੋੜ੍ਹਾ ਕਰਕੇ ਚੱਲ ਪੀਆ ਵੀ ਜਾਊਗਾ।
ਹਾਂਜੀ ਹਾਂ ਮੈਂਗੋ ਸ਼ੇਕ ਤਾਂ ਇੰਨਾ ਪੀਤਾ ਵੀ ਨਹੀਂ ਜਾਂਦਾ
ਮੈਂਗੋ ਸ਼ੇਕ ਤਾਂ ਦੇਖੋ ਉੱਥੇ ਉਹ ਪੀਆ ਜਾਣਾ ਸੀ ਗਿਲਾਸ 'ਚ ਇੱਕ 'ਚ ਲਗਾ ਲੋ ਪਰ ਦੇਖੋ ਇਹੀ ਚੀਜ਼ ਮੈਂ ਦੇਖੀ ਪਿਆਸ ਮੈਨੂੰ ਪਾਣੀ ਦੀ ਲੱਗ ਰਹੀ ਸੀ ਜਿਆਦਾ ਪਰ ਮੈਂ ਦੇਖ ਲੋ ਕੋਲਡਰਿੰਕ ਲੈ ਲਿਆ ਪਰ ਮੇਰੀ ਪਿਆਸ ਨਹੀਂ ਮਿਟੀ ਹੈਗੀ ਬਸ ਓ ਤੇ ਮੈਨੂੰ ਘੂੰ ਹੋ ਗੇਯਾ ਏ।
ਹਾਂਜੀ ਹਾਂ, ਨਹੀ ਬਸ ਉਹਦਾ ਦਾ ਟੇਸਟ ਜਾ ਥੋੜ੍ਹਾ ਜਿਹਾ ਢਿੱਡ 'ਚ ਪਾਣੀ ਜਿਹੀ ਵਾਂਗੂੰ ਪੈ ਜਾਣਾ' ਐਵੇਂ ਟੇਸਟ ਹੁੰਦਾ ਮੈਨੂੰ
ਦੇਖੋ ਪਾਣੀ ਦੀ ਹੀ ਸੀ ਜਿਆਦਾ ਤੇ ਮੈਂ ਦੇਖੋ ਘਰੇ ਆਉਣ ਸਾਰ ਮੈਂ ਪਾਣੀ ਹੀ ਪੀਤਾ ਜਾਦਾ ਦੋ ਗਿਲਾਸ ਦੇਖ ਲਓ ਮੈਨੂੰ ਇਨੀ ਪਿਆਸ ਲੱਗੀ ਹੋਈ ਸੀ। ਵੀ ਇਹ ਅਗਲਿ ਜੋ ਚੀਜ਼ ਆਪਣ ਨੂੰ ਪਿਆਸ ਜੇ ਪਾਣੀ ਦੀ ਤਾਂ ਉਹ ਆਪਣੀ
ਹਾਂਜੀ, ਜੇ ਹੁਣ ਮੰਨ ਲਓ ਮੈਮ ਜੀ ਅਪ ਆਪਾਂ ਰੋਟੀ ਨਾਲ ਲੱਸੀ ਵਗੈਰਾ ਪੀਣੀ ਹਾਂ ਤਾਂ ਆਪਾਂ ਨੂੰ ਪਾਣੀ ਦੇ ਨਾਲ ਹੀ ਪਿਆਸ ਜਿ ਹੋਜੂਗੀ ਉਹਦੀ
ਹਾਂਜੀ- ਹਾਂਜੀ ਹੁਣ ਦੇਖੋ ਜਿਵੇਂ ਮੈਨੂੰ ਹੁਣ ਆਦਤ ਪਈ ਹੋਈ ਆ ਲਸ ਲੱਸੀ ਦੀ ਗੱਲ ਦੀ, ਲੱਸੀ ਦੀ ਵੀ ਮੈਂ ਰੋਟੀ ਲੱਸੀ ਨਾਲ ਹੀ ਖਾਣੀ ਆ, ਮੰਨ ਲਓ ਇੱਕ ਦਿਨ ਮੇਰੇ ਘਰੇ ਲੱਸੀ ਲੱਸੀ ਨਾ ਹੋਵੇ ਤਾਂ ਮੈਨੂੰ ਰੋਟੀ ਚੰਗੀ ਔ ਨੀ ਲੱਗਦੀ ਬਿਲਕੁਲ ਵੀ ਮੈਂ ਸਿਰਫ ਰੋਟੀ ਰੋਟੀ ਖਾਂਦੀ ਹੋ ਲੱਸੀ ਦੇ ਲਾਲਚ 'ਚ ਮੈਂ ਜਿਆਦਾ ਲੱਸੀ ਪੀ ਲੈਂਦੀ ਹਾਂ ਬਰਫ਼ ਪਾ ਕੇ
ਹਾਂਜੀ
ਦੇਖੋ ਮੇਰੇ ਘਰ ਦੇ ਤਾਂ ਗਾਲਾਂ ਕੱਢਦੇ ਨੇ ਵੀ ਇੰਨੀ ਬਰਫ਼ ਚੰਗੀ ਗੱਲ ਨੀ ਹੈਗੀ ਪੀਣੀ, ਪਰ ਹੁਣ ਦੇਖੋ ਆਦਤ ਆਦਤ ਹੋਈ ਆ ਬਿਲ ਗੱਲ ਬਸ ਮੈਂ ਲੱਸੀਓ ਪੀਂਦੀ ਹਾਂ ਲੱਸੀ ਦਹੀ ਜਿਆਦਾ
ਹਾਂਜੀ ਹਾਂ ਉਹ ਤਾਂ ਮੈਮ ਆਪਣਾ ਆਪਣਾ ਸੁਭਾਅ ਹੁੰਦਾ ਟੇਸਟ ਹੁੰਦਾ ਵੀ ਆਪਾਂ
ਹੁਣ ਦੇਖੋ ਤੁਸੀਂ ਦੇਖਿਆ ਵੀ ਹੋਣਾ ਕਈ ਚਾਹ ਨਾਲ ਵੀ ਰੋਟੀ ਖਾ ਲੈਂਦੇ ਨੇ ਹਨਾ ਤੁਸੀਂ ਦੇਖਿਆ ਹੀ ਹੋਣਾ
ਹਾਂਜੀ ਹਾਂ
ਵੀ ਕਈ ਲੋਕੀ ਦੇਖੋ ਚਾਹ ਨਾਲ ਵੀ ਰੋਟੀ ਖਾ ਲੈਂਦੇ ਨੇ, ਯਾ ਲਗਾਲਾ ਹੈਨਾ
ਹਾਂਜੀ -ਹਾਂਜੀ ਮਰਜੀ ਲੋਕ, ਮੈਮ ਅੱਜ ਕੱਲ ਗਰਮੀ ਵੀ ਹੁੰਨ ਜੇ ਤੁਸੀਂ ਦਿਹਾੜੀ ਦੇਖੋ, ਚਾਹ ਤੋਂ ਬਿਨਾਂ ਥੋੜੋ ਰਹਿਣਗੇ ਉਹ
ਹਾਂਜੀ ਹੁਣ ਅਸੀਂ ਜੇਰੀ ਵਾਲੇ ਲਗਾਏ ਹੋਏ ਨੇ ਦੇਖੋ, ਕੱਲ ਉਹ ਲੜ ਪਏ ਚਾਹ ਪਿੱਛੇ ਹੀ
ਹ
ਦੇਖਲੋ ਚਾਹ ਪਿੱਛੇ ਹੀ, ਮੈਂ ਸੋਚਿਆ ਵੀ ਇੰਨੀ ਗਰਮੀ 'ਚ ਵੀ ਅਸੀਂ ਚਾਹ ਪਿੱਛੇ ਲੜ ਪਏ ਹੈਨਾ ਉਹ ਜਿਹੜੀਆਂ ਜਨਾਨੀਆਂ ਸੀ ਨਾ, ਉਹ ਇਸ ਵਾਰ ਬਦਲ ਕੇ ਆਈਆਂ ਸੀ।
ਹਾਂਜੀ
ਉਹ ਕੀ ਕਰਦਾ ਆਂ ਨੇ ਬਸ ਉਹ ਦੋ ਤਿੰਨ ਕੁ ਖਰਾਬ ਜਿਹੀ ਹੀ ਨੇ, ਸਿਸਟਮ ਜਿ ਖਰਾਬ ਕਰਕੇ ਰੱਖਦੀਆਂ ਨੇ ਅੱਧੇ ਤਾਂ, ਪੁਰਾਣੇ ਹੀ ਬੰਦੇ ਨੇ ਵਿਚਾਰੇ ਸਾਊ ਜਿਹੜੇ ਇੰਨੇ ਸਾਲ ਤੋਂ, ਉਹ ਦੋ ਤਿੰਨ ਖਰਾਬ ਜੀਆਂ ਨੇ ਉਹਨਾਂ ਨੇ ਕੀ ਕਰਿਆ, ਚਾਹ ਆਪ ਪੀ ਗਅਈਆ ਉਹਨਾਂ ਨੂੰ ਵਿਚਾਰੀਆਂ ਨੂੰ ਦਿੱ ਨੀ ਬੰਦਿਆਂ ਨੂੰ, ਤਾਂ ਇੱਕ ਦੋਨੋ ਜਾਂ ਉਹ ਉਹਨਾਂ ਨੇ ਫਿਰ ਸਾਰੀ ਡੋਲ ਹੀ ਦਿੱਤੀ, ਉਹ ਬੰਦੇ ਨੇ ਗੁੱਸੇ ਜਗ ਵਿਚ ਵੀ ਜਦੋਂ, ਉਹਨਾਂ ਨੂੰ ਦਿੱਤੀ ਨੀ ਇਹਨਾਂ ਨੇ ਕਂਹਦੇ ਓਨੂ ਕੱਲ ਲੜ ਪਏ ਐਵੇਂ, ਫੇਰ ਅਸੀਂ ਸ਼ਾਮ ਨੂੰ ਗਏ ਚਲੋ ਹਨਾ, ਫੇਰ ਚਲੋ ਮੈਂ ਹੀ ਕਿਹਾ ਉਹਨਾ ਨੂੰ ਥੋੜਾ ਜਿਹਾ, ਵੀ ਤੂੰ ਤੁਹਾਨੂੰ ਐੰਨੀ ਚੀਜ਼ ਅਸੀ ਖਾਣ ਨੂੰ ਦਿੰਦੇ ਹ ਵੀ ਤੁਸੀਂ ਫਿਰ ਵੀ ਲੜਾਈ
ਹਾਂਜੀ ਹਾਂ ਨਾਲੇ ਮੈਮ ਜੀਰੀ ਆਲਿਆਂ ਨੂੰ ਤਾਂ, ਸਾਰਾ ਸੌਦਾ ਪੱਤਾ ਲਿਆ ਕੇ ਵੀ ਦੇਣਾ ਪੈਂਦਾ ਹੁੰਦਾ।
ਕਰਦਿਆਂ ਉਹਨਾਂ ਦਾ ਕੱਲ ਉਹਨਾਂ ਨੇ ਚਲੋ ਮਿੱਟੀ ਚੱਕ ਕੇ ਉੱਪਰ ਪਾਈ ਸੀ, ਤਸਦੇ ਨਾਲ ਚਲੋ ਅਸੀਂ ਫੇਰ ਵੀ ਫਰੀ ਚ ਤਾਂ ਅਸੀਂ ਕਰਾਉਂਦੇ ਵੀ ਨੀ, ਚਲੋ ਜੀਰੀ ਦੇ ਪੈਸੇ ਤਾਂ ਉਹਨਾ ਨੂੰ ਮਿਲਦੇ ਈ ਆ ਫੇਰ ਵੀ ਉਸੇ ਨਾਲ ਉਹਨਾਂ ਨੂੰ ਬੋਲਤਾ ਵੀ ਚਲੋ ਤੁਸੀਂ ਕੀ ਖਾਣਾ, ਅਸੀ ਤੁਹਾਨੂੰ ਲਿਆ ਦਿੰਦੇ ਹਾਂ, ਵੀ ਚਲੋ ਤੁਸੀਂ ਮਿੱਟੀ ਪਾਈ ਆ। ਫੇਰ ਉਹ ਕਹਿੰਦੇ ਵੀ ਸਾਨੂੰ ਆਹ ਚੀਜ਼ ਖਵਾੋ, ਅਸੀਂ ਉਹਦੀ ਉਹ ਚੀਜ਼ ਖਵਾਈ ਫਿਰ ਉਹਨਾ ਨੂੰ ਦੇਖੋ
ਅੱਛਾ।
ਉਹ ਹੈ ਹੀ ਖੂਛਕ ਬੰਦੇ ਉਹਨਾਂ ਚ ਬਕਾਰ ਜਿ ਆ ਗਏ ਨਾ, ਖਾਣ ਪੀ ਪੀਣ ਪਿੱਛੇ ਹੀ ਲਡੀ ਜਾਂਦੇ ਦੇਖਲੋ। ਚਾਹ ਹੀ ਲਗਾ ਲੋ ਗਰਮੀ 'ਚ, ਕਿੱਡੀ ਕੁ ਗੱਲ ਸੀ।
ਹਾਂਜੀ ਹਾਂ। ਕੋਲਡ ਡ੍ਰਿੰਕ ਵਗੈਰਾ ਜਾਂ ਮੰਨਿਆ, ਫੇਰ ਵੀ ਬੰਦਾ ਉਹ ਹੋੜੇ ਚਾ ਚੂ ਤਾਂ ਦੇਖਲੋ ਕਿੰਨੀ ਗਰਮੈਸ਼ ਗਰਮੀ 'ਚ
ਹਾਂ ਹੁਣ ਮੇਰੇ ਘਰ ਦੇ ਵੀ ਐ ਹੀ ਪੀਂਦੇ ਨੇ ਚਾਹ, ਸਵੇਰੇ ਉੱਠ ਕੇ ਤਿੰਨ ਵਾਰੀ ਚਾਹ ਪੀ ਲੈਂਦੇ ਨੇ ਚਾਰ ਵਾਰ।
ਹਾਂਜੀ ਹਾਂ, ਇਹ ਘਰ ਘਰ ਹੀ ਕਿ ਹਾਲ ਹੈ ਮੈਮ, ਵੱਡਿਆਂ ਨੂੰ ਨਾ ਆਦਤ ਹੈ, ਆਪਣੇ ਛੋਟੇ ਵਰਗਿਆਂ ਨੂੰ, ਆਪਾਂ ਵੀ ਨਾ
ਹਾਂਜੀ, ਪਰ ਦੇਖੋ ਗਰਮੀ 'ਚ ਨਹੀਂ ਐਨੀ ਪੀਣੀ ਚਾਹੀਦੀ। ਤੇਜਾਬ ਬਣਾਉਂਦੀ ਆਪਣਾ ਹਨਾ ਗਰਮੀ 'ਚ ਨੀ, ਗਰਮੀ ਚਲੋ ਗਰਮੀ 'ਚ ਦੋ ਵਾਰ ਪੀਲੋ ਸਵੇਰੇ ਉੱਠ ਕੇ, ਤੇ ਤਿੰਨ ਵਜੇ ਵਾਲੀ ਚਾਹ ਬਸ। ਹਨਾ ਵੀ ਜ਼ਿਆਦਾ ਨੀ, ਹਨਾ ਇੰਨੀ ਗਰਮੀ 'ਚ ਤਾਂ ਦੇਖੋ ਕੀ ਫਾਇਦਾ ਇੰਨੀ ਚਾਹ ਪੀਣ ਦਾ, ਦੇਖੋ।
ਹਾਂਜੀ ਹਾਂ।
ਨੁਕਸਾਨ ਹੀ ਕਰਦੀ ਆ ਦੇਖੋ, ਜਿਵੇਂ ਸ਼ੂਗਰ ਵਾਲਿਆਂ ਕਈ ਲਗਾ ਲਓ ਸ਼ੂਗਰ ਵਾਲੇ ਮਿੱਠੀ ਚਾਹ ਪੀ ਜਾਂਦੇ ਨੇ। ਉਹ ਵੀ ਉਹਨਾਂ ਨੂੰ ਨੁਕਸਾਨ ਕਰਦੀ ਆ, ਪਰ ਦੇਖੋ ਸਮਝਦੇ ਨੀ।
ਹਾਂਜੀ, ਜੇ ਆਪਾਂ ਦੇਖੀਏ ਸ਼ੂਗਰ ਵਾਲੇ ਬੰਦੇ ਨੂੰ ਫੀ ਕਿ ਨਾਰਮਲ ਚਾਹ ਪੀਣੀ ਚਾਹੀਦੀ ਉਹ ਵੀ, ਦਿਨ 'ਚ ਇੱਕ ਦੋ ਟਾਈਮ।
ਹਾਂਜੀ, ਹਾਂਜੀ।
ਹਾਂਜੀ, ਜਿਵੇਂ ਅਹ ਸ਼ੂਗਰ ਆਲੇ ਨੂੰ ਲਿਕੁਡ ਚੀਜ਼ਾਂ ਜ਼ਿਆਦਾ ਪੀਣੀਆਂ ਚਾਹੀਦੀਆਂ ਨੇ ਜਿਵੇਂ ਕਿ ਕਿ ਨਾਰੀਅਲ ਦਾ ਜੂਸ।
ਹਾਂਜੀ-ਹਾਂਜੀ, ਇਹੀ ਤਾਂ ਹੈਗਾ ਵੀ ਦੇਖੋ ਇਹਨਾਂ ਨੂੰ ਨਾ ਏਹੀਆ ਜਿਆ ਚੀਜ਼ਾਂ। ਉਹੀ ਤਾਂ ਗੱਲ ਆ ਵੀ ਇਹਨਾਂ ਨੂੰ ਤਾਂ ਲਗਾ ਲੋ ਇਨੋ ਦੀਆਂ ਪੂੜੀਆਂ ਲਿਆ ਕੇ ਰੱਖ ਰੱਖ ਲਓ ਨਿੰਬੂ ਪਾਣੀ ਲਿਆ ਕੇ ਰੱਖ ਲਓ, ਹੈਨਾ ਵੀ ਉਹ ਪੀ ਜਾਣੇ ਏਹ ਬਾਰ ਪਰ ਉਹ ਵੀ ਚਲੋ ਵਧੀਆ ਰਹਿੰਦਾ। ਵਿ ਚਾਹ ਨਾਲ ਤਾਂ ਦੇਖੋ ਇਹੋ ਜਿਹੀ ਚੀਜ਼ ਵਧੀਆ, ਜਿਹਨੂੰ ਚਾਹ ਦੀ ਜ਼ਿਆਦਾ ਔਹੋ ਆ ਉਹ ਚਲੋ ਇਹੋ ਜਿਹੀ ਆਦਤ ਪਾਵੇ।
ਹਾਂਜੀ ਹਾਂ।
ਵੀ ਉਹ ਦੇਖੋ ਸਭ ਤੋਂ ਵਧੀਆ ਕਿ ਨਹੀਂ।
ਹਾਂਜੀ-ਹਾਂਜੀ,
ਹਾਂਜੀ ਮੈਡਮ ਹਾਂਜੀ।
ਉਹੀ ਤਾਂ ਗੱਲ ਆ ਵੀ ਚਾਹ ਨਾਲੋਂ ਤਾਂ ਵਧੀਆ ਆਪਣਾ ਕੋਈ ਹੋਰ ਚੀਜ਼ ਪੀ ਲੋ ਨਿੰਬੂ ਪਾਣੀ ਪੀ ਲਓ। ਆਪਣਾ ਸਕੈਚ ਬਣਾ ਕੇ ਪੀਲੋ ਕਿ ਨਹੀਂ ਇਹ ਸਭ ਤੋਂ ਵਧੀਆ ਚੀਜ਼ਾਂ ਨੇ। ਅਗਰ ਪੀ ਲੈ ਨਾ
ਹਾਂਜੀ,
ਇਸ ਕਰਕੇ ਹਾਂਜੀ-ਹਾਂਜੀ ਹੋਰ ਦੱਸੋ, ਕੀ ਬਣਦਾ?
ਹੋਰ ਤਾਂ ਮੈਂ ਬਸ ਨਿੰਬੂ ਪਾਣੀ ਘਰ ਤੀ ਨਿੰਬੂ ਪਾਣੀ ਬਣਾ ਕੇ ਦਿੱਤਾ ਸੀ।
ਅੱਛਾ-ਅੱਛਾ, ਹੋਰ ਤੁਹਾਡੇ ਘਰ ਦੇ ਠੀਕ ਨੇ ਸਾਰੇ?
ਹਾਂਜੀ ਮੈਮ ਸਾਰੇ ਵਧੀਆ, ਤੁਸੀਂ ਦੱਸੋ?
ਹਾਂਜੀ-ਹਾਂਜੀ ਵਧੀਆ-ਵਧੀਆ ਸਾਡੇ ਵੀ ਸਾਰੇ ਠੀਕ ਨੇ ਮੈਮ।
ਹਾਂਜੀ, ਰਿਸ਼ਤੇਦਾਰ ਮੈਮ ਆ ਗਏ ਕ ਬਾਗੇ
ਨਾ ਜੀ ਦੇਖੋ ਸਾਰੇ ਚਲੇ ਗਏ ਅੱਜ ਕਹਿੰਦੀ ਸੀਗੀ ਮੇਰੀ ਭੈਣ ਆਣਾ, ਮੇਰਾ ਭਾਈ ਲੈਣ ਗਿਆ ਹੋਇਆ ਉਹਨੂੰ।
ਅੱਛਾ ਜੀ।
ਹਾਂਜੀ-ਹਾਂਜੀ ਹਲੇ ਤਾਂ ਆਈ ਨੀ। ਥੋਨੂੰ ਪਤਾ ਰਸਤੇ ਚ ਟ੍ਰੈਫਿਕ ਵਗੈਰਾ ਹੁੰਦੇ।
ਹਾਂਜੀ ਹਾਂ ਸਾਡੇ ਤਾਂ ਰਿਸ਼ਤੇਦਾਰ ਜਿਹੜੇ ਆਏ ਹੋਏ ਸੀ, ਉਹ ਵਾਗੇ ਮੈਡਮ। ਕੱਲ ਵਗੇ ਸੀ ਉਹੋ
ਅੱਛਾ-ਅੱਛਾ ਚਲੋ ਵਧੀਆ ਚਲੋ ਠੀਕ ਐ ਮੈਮ ਧੰਨਵਾਦ।
ਹਾਂਜੀ ਠੀਕ ਐ ਮੈਮ,
ਓਕੇ ਜੀ।